ਹਾਂਜੀ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਤੁਸੀਂ ਸੁਣਾਓ?
ਵਧੀਆ ਜੀ ਹੋਰ ਕੀ ਕਰ ਰਹੇ?
ਕੁਛ ਨੀ ਬਸ, ਚਾਹ ਗੈਸਟ ਆਏ ਹੋਏ ਸੀ ਚਾਹ ਪਾਣੀ। ਪੀਤਾ ਉਹਨੇ ਤੇ ਉੱਪਰ ਆਏ ਆ ਚਾਹ ਪਾਣੀ ਦੇ ਕੇ। ਕਿ ਉਹਨਾ ਨੂੰ ਤੋਰ ਕੇ ਤੇ ਅਸੀਂ ਕਿਹਾ ਚਲੋ ਥੋੜ੍ਹੀ ਦੇਰ ਉੱਪਰ ਜਾਈਏ ਹੁਣ। ਸਵੇਰ ਦੇ ਲ ਲੱਗੇ ਹੋਏ ਸੀ ਰਸੋਈ ਵਿੱਚ ਹੀ।
ਹਾਂ।
ਹਮ।
ਹਮ ਬਸ ਅਸੀਂ ਵੀ ਹੁਣੇ ਆਏ ਨੇ ਏਹ ਚਾਹ ਚੂ ਬਣਾ ਲੈਨੇ ਮੈਂ ਕਿਹਾ ਚਲੋ। ਚਾਹ ਬਣਾਦਾ ਤੁਹਾਨੂੰ ਹਮ ਪਤਾ ਜਦੋਂ ਫਿਰ। ਕੰਮ ਤੋਂ ਆਣ ਚਾਹ ਦਾ ਹੁੰਦਾ ਹੈ ਬੜਾ ਇਹਨਾਂ ਨੂੰ।
ਹਮ ਚਲੋ ਇਹ ਪੀਣੀ ਹੁੰਦੀ ਆ ਚਾਹ ਵਗੈਰਾ ਤੇ।
ਅੱਜ ਜਲਦੀ ਆ ਗਏ।
ਪਲੈਨ ਹੋਏਗਾ ਕਿਤੇ ਘੁੰਮਣ ਵਗੈਰਾ?
ਹੁਣ ਮਾਰਕੀਟ ਜਾਣਾ ਸੀ ਰਾਸ਼ਨ ਲੈਣ। ਕਹਿੰਦੇ ਚੱਲ ਜਲਦੀ ਆ ਗਿਆ ਚੱਲ। ਮੈਂ ਕਿਹਾ ਚਲੋ ਫੇਰ।
ਤੁਸੀਂ ਕੰਮ ਆਪ ਹੀ ਕਰਨੇ ਨੇ।
ਹਾਂ।
ਹੋਰ ਸੁਣਾਓ?
ਹ ਤੁਸੀ।
ਬਸ ਕੁਛ ਨੀ ਫਰੀ ਬੈਠੇ ਸੀ। ਗੈਸਟ ਵਗੈਰਾ ਤੋਰ ਕੇ ਫਰੀ ਹੋਏ ਆ ਤੇ ਫਿਰ ਨਾਲ ਹੀ ਉੱਪਰ ਆ ਗਏ ਆ। ਜੀ। ਹੋਰ ਸੁਣਾਓ ਤੁਸੀਂ?
ਬਸ ਵਧੀਆ ਆਪਣਾ ਵੀ। ਬਸ ਅੱਜ ਕੀ ਜੀ ਸਾਰਾ ਦਿਨ
ਅੱਛਾ-ਅੱਛਾ।
ਹੂੰ, ਇੱਕ ਤਾਂ ਬੱਚੇ ਬੜਾ ਤੰਗ ਕਰਦੇ ਨੇ। ਸੁਆਹ ਜਾਣਾ ਹੁੰਦਾ ਇਹਨਾਂ ਨਾਲ ਇਹਨਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕਰ-ਕਰ ਕਿ ਰਾਸ਼ਨ ਤਾਂ ਇਹਨਾਂ ਨੇ ਆਪਣਾ ਇਕੱਠਾ ਕਰ ਲੈਣਾ ਸਾਰਾ ਉੱਥੇ।
ਇਹ ਵੀ ਸਈ ਐ ਅਸੀਂ ਵੀ ਰਾਸ਼ਨ ਵਗੈਰਾ ਤੇ ਮੰ ਵਗੈਰਾ ਨਹੀਂ ਆਂਦੀਆਂ। ਸਾਡੇ ਘਰ ਦਾਲਾਂ ਨੂੰ ਮੂੰਹ ਨੀ ਲਾਂਦੇ ਇੱਧਰਲੀ ਸਾਈਡ ਤੇ ਨਾ। ਮੈਂ ਹੈਗੀ ਆ ਪੰਜਾਬ ਵਾਲੀ ਸਾਈਡ ਦੀ। ਤੇ ਉੱਧਰ ਸਾਡੀ ਦਾਲ ਵਗੈਰਾ ਖ਼ੁਸ਼ ਹੋ ਕੇ ਖਾਂਦੇ ਨੇ।
ਹੂੰ,
ਤੇ ਇੱਧਰ ਮੂੰਹ ਨੀ ਲਾਂਦੇ ਦਾਲ ਨੂੰ।
ਅੱਛਾ।
ਹੂੰ।
ਖੁਦ ਪੰਜਾਬ ਦੀਆਂ ਸਾਡੇ ਤਾਂ ਆਪੇ ਬੜੇ ਸ਼ੌਕੀਨ ਨੇ ਦਾਲ ਚਾਵਲ ਦੇ।
ਹਾਂਜੀ, ਸਾਡੇ ਇੱਧਰ ਨੇ ਇਹਨਾਂ ਨੇ ਖਾਣੀ ਵੀ ਐ ਤੇ ਸਿਰਫ ਇਹਨਾਂ ਨੇ ਮਾਂ ਛੋਲੇ ਦੀ ਦਾਲ ਖਾਣੀ। ਐ।
ਹਾਂ, ਬੱਚਿਆਂ ਨੂੰ ਜ਼ਿਆਦਾਤਰ ਇਹੀ ਪਸੰਦ ਆ ਮਾਂ ਛੋਲਿਆਂ ਦੀ ਮਾਰਾਜ ਬਾਕੀ ਬਸ, ਹੋਰ ਕੋਈ ਦਾਲ ਨੀ ਬੱਚੇ ਪਸੰਦ ਕਰਦੇ। ਸਾਡੇ ਵੀ ਇਹੀ ਕੋਈ ਕਹਿ ਦੋ ਨਾ। ਤਰਲੇ ਪਾ-ਪਾ ਕੇ ਖਵਾਣੀ ਪੈਂਦੀ ਕਿ ਜੇ ਤੁਸੀਂ ਸਾਡੀ ਆ ਵੇਲੀ ਦਾਲ ਖਾਧੀ ਨਾ ਸਾਡੀ ਵੀ ਆਹ ਤੁਹਾਨੂੰ ਪੈਣੀ ਸਾਡੀ,
ਹਾਂਜੀ, ਬਸ ਰਾਸ਼ਨ ਵਿੱਚ ਇਹੀ ਚੀਜ਼ਾਂ ਮੁੱਕ ਜਾਂਦੀਆਂ ਨੇ ਖੰਡ ਵਗੈਰਾ ਦਾਲਾਂ ਵਗੈਰਾ ਪਾਈਏ ਲੈ ਵੀ ਆਈਏ ਥੋੜੀ ਬਹੁਤੀ ਤੇ ਉਹ ਤੇ ਰੁਲਣ ਵਾਸਤੇ ਤੇ ਜਾਂਦੀਆਂ ਨੇ ਇਹ ਹਾਲ ਐ।
ਹਾਂਜੀ, ਹੂੰ
ਥੋੜਾ ਉਪਰ ਆਏ ਸੀ ਥੋੜਾ ਪੌਦਿਆਂ ਵਗੈਰਾ ਨੂੰ ਲੈ ਕੇ ਪਾਣੀ ਪਾਇਆ ਵਾ ਗਰਮੀਆਂ ਚ ਪੌ ਮੁਰਝਾ ਜਾਂਦੇ ਨੇ।
ਉਹ ਬੱਚਿਆਂ ਨੂੰ ਦੇਖ ਕੇ ਤੇ ਆਪਣਾ ਹੀ ਬਚ ਪਣ ਯਾਦ ਆ ਜਾਂਦਾ।
ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਬਚਪਨ ਹੁਣ ਅਸੀਂ ਵੀ ਕਿਸੇ ਟਾਈਮ ਤੇ ਅਸੀ ਟਾਈਮ ਤੋਂ ਨਿਕਲ ਕੇ ਆਏ ਆ।
ਸਹੀ ਗੱਲ ਐ। ਹੋਰ ਤੁਹਾਡੀ ਫੇਵਰੇਟ ਮੂਵੀ ਕਿਹੜੀ ਐ?
ਮੂਵੀਜ਼ ਵਗੈਰਾ ਮੈਂ ਤੇ ਪੰਜਾਬੀ ਵੇਖ ਕੇ ਜ਼ਿਆਦਾ ਖੁਸ਼ ਹੁੰਨੀ ਆ। ਪੰਜਾਬੀ ਤੇ ਜਿਹੜੀ ਮਰਜ਼ੀ ਵੇਖ ਲਈਏ ਅੱਛੀ ਲੱਗਦੀ।
ਹਾਂ,
ਤੇ ਹੋਰ ਐ ਆਪਣਾ ਜਿਹੜਾ ਅੱਜ ਕੱਲ ਦੇਖਦੇ ਨੇ ਵੈਬ ਸੀਰੀਜ਼ ਵਗੈਰਾ ਚੀਜ਼ਾਂ ਤਾਂ ਮੈਨੂੰ ਬਿਲਕੁਲ ਨੀ ਪਸੰਦ।
ਅੱਛਾ-ਅੱਛਾ,
ਹੂੰ, ਤੁਸੀਂ ਦੱਸੋ ਆਪਣੀ ਫੇਵਰੇਟ ਮੂਵੀ ਵਗੈਰਾ।
ਮੈਨੂੰ ਆਪੇ ਪੰਜਾਬੀ ਪਸੰਦ ਨੇ ਜਿੱਦਾਂ ਪਹਿਲੇ ਵਾਲੀਆਂ ਹੀ। ਬਿਨੂੰ ਢਿੱਲੋਂ ਦੀਆਂ ਹੋ ਗਈਆਂ ਸਭ ਪਸੰਦ ਨੇ। ਪੰਜਾਬੀ ਚ ਹਿੰਦੀ ਘੱਟ ਹੀ ਵੇਖੀ ਦੀ ਐ।
ਤੇ ਹੁਣ ਕੋਈ ਮੂੰਹ ਸਿਰ ਹੈਨੀ ਇਹਨਾਂ ਦੇ
ਓਹੀ ਨਾ ਹੁਣ ਉਹ ਮੂਵੀਆਂ ਥੋੜ੍ਹੀ ਰਹਿ ਗਈਆਂ ਜਿੱਦਾਂ ਤੁਸੀਂ ਅੱਜ ਵੀ ਉਹ ਮੂਵੀ ਦੇਖ ਲੋ ਜੀ ਆਇਆ ਨੂੰ। ਤੇ ਕਿੰਨਾ ਮਨ ਖੁਸ਼ ਹੁੰਦਾ ਹਾਂ।
ਪੁੱਛਿਆ ਸੀ ਮੈਂ ਇੱਕ ਮੇਰੀ ਪੰਜਾਬੀ ਇੱਕ ਮੂਵੀ ਆਈ ਸੀ ਆਈ ਥਿੰਕ ਪਤਾ ਨੀ ਕੀ ਨਾਮ ਸੀ ਉਦੋਂ ਨਾਮ ਨੀ ਯਾਦ ਆਂਦਾ ਪਿਆ ਬੜੀ ਅਸੀ ਥੋੜ੍ਹੀ ਮਤਲਬ ਕੁਛ ਲਵ ਵਗੈਰਾ ਵਿੱਚ ਸੀਗਾ ਉਹ ਇੰਨੀ ਅੱਛੀ ਮੂਵੀ ਸੀ ਨਾ ਮੈਂ ਉਹਨੂੰ ਰਿਪੀਟ ਵੇਖਦੀ ਹੁੰਦੀ ਸੀ। ਮੇਰੇ ਮੂੰਹ ਚ ਨਾਮ ਨੀ ਆਂਦਾ ਪਿਆ ਉਹ ਸਾਈਕਲ ਵਗੈਰਾ ਤੇ ਸਾਈਕਲ ਵਾਲਾ ਹੁੰਦਾ। ਤੇ ਕੁੜੀ ਉਹਨੂੰ ਪਿਆਰ ਕਰਦੀ ਹੁੰਦੀ ਕੁਛ ਐਸੀ ਸਟੋਰੀ ਸੀ ਉਹਦੀ ਬੜੀ ਅੱਛੀ ਸਟੋਰੀ ਸੀ।
ਅੱਛਾ,
ਵਾਲੇ ਲੜਕੇ ਵੀ ਆ ਹਾਂ ਮੂਵੀ।
ਮੈਂ ਬੜੀ ਬੜੀ ਅੱਛੀ ਮੂਵੀ ਸੀਗੀ ਓ
ਹੂੰ,
ਜਿੰਨੀ ਵਾਰ ਮਰਜੀ ਦਿਲ ਭਰਦਾ ਸੀ ਇਸ ਟਾਈਮ ਤੇ ਹੁਣ ਪਾਕਿਸਤਾਨੀ ਸੀਰੀਅਲ ਵਗੈਰਾ ਸ਼ੁਰੂ ਕੀਤੇ ਹੋਏ ਨੇ।
ਅੱਛਾ-ਅੱਛਾ,
ਬਸ ਉਹ ਅੱਛੇ ਲੱਗਦੇ ਨੇ ਥੋੜੇ ਬਹੁਤੇ ਉਹ ਵੇਖ ਲਈ ਦੇ ਨੇ।
ਅੱਛਾ-ਅੱਛਾ,
ਉਹ ਮਤਲਬ ਇੰਟਰਸਟ ਇੰਟਰਸਟਿੰਗ ਸਟੋਰੀ ਹੁੰਦੀ ਆ, ਜਿੰਨੀ ਦੇਰ ਵੇਖਦੇ ਮਤਲਬ ਐਪੀਸੋਡ ਹੁੰਦੇ ਨੇ ਉਹਨਾਂ ਦੇ।
ਅੱਛਾ-ਅੱਛਾ,
ਤੇ ਪੈਂਤੀ ਛੱਤੀ ਐਪੀਸੋਡ ਖਤਮ ਹੋ ਜਾਂਦਾ ਪਰ ਬੜੇ ਇੰਟਰਸਟਿੰਗ ਲੱਗ
ਹੂੰ-ਹੂੰ,
ਜਿਵੇਂ ਮੇਰੇ ਪਾਸ ਤੁਮ ਹੋ ਤੇ ਹੋਰ ਇਸ਼ਕ ਮੁਰਸ਼ਿਦ ਵਗੈਰਾ ਬੜੇ ਅੱਛੇ ਸੀਰੀਅਲ ਨੇ ਪਾਕਿਸਤਾਨੀ। ਮਤਲਬ ਜਿਵੇਂ ਕਹਿੰਦੇ ਨੇ ਲੂ ਕੰਢੇ ਖੜੇ ਹੋ ਜਾਂਦੇ ਨੇ ਉਹ ਹਾਲ ਹੁੰਦਾ ਉਹਨਾਂ ਦਾ ਹਾਂਜੀ,
ਦੇਖਾ ਮੈਂ ਤਾਂ ਕਰਦੇ ਹੋਏ ਸ਼ੁਰੂ
ਆਪਣਾ ਟਰਾਈ ਜ਼ਰੂਰ ਕਰਨਾ ਬਸ ਬੱਚਿਆਂ ਦੇ ਨਾਲ ਤੇ ਹਜੇ ਕੁਛ ਨੀ ਟਰਾਈ ਹੁੰਦਾ ਜੀ ਇੱਕ ਐਪੀਸੋਡ ਵੇਖੋ ਇਹਨਾਂ ਨੇ ਨਾਲ ਹੀ ਝੀਕ ਝਿਆੜਾ ਪਾ ਦੇਣਾ ਹੁੰਦਾ।
ਹਾਂ-ਹਾਂ,
ਬਸ ਹੁਣ ਐਪੀਸੋਡ ਵੇਖੀਏ ਕਿ ਇਹਨਾਂ ਨੂੰ ਵੇਖੀਏ ਅੱਧੇ ਐਪੀਸੋਡ ਤੇ ਇਹਨਾਂ ਨੇ ਘਰ ਆਪ ਬਣਾਏ ਹੁੰਦੇ ਨੇ।
ਜੀ।
ਹੋਰ ਕੀ ਬਣਾ ਲਿਆ ਅੱਜ।
ਅੱਜ ਕੁਛ ਨੀ ਦਾਲ ਬਣਾਈ। ਨਾਲ ਤੇ ਪੁਦੀਨਾ ਵਗੈਰਾ ਤੋੜਨ ਆਈ ਸੀ ਮੈਂ ਕਿਹਾ ਚੱਲ ਪੁਦੀਨੇ ਦੀ ਚਟਨੀ ਬਣਾਣੇ। ਆ ਨਾਲ।
ਅੱਛਾ-ਅੱਛਾ, ਨਹੀਂ ਮੈਂ ਵੀ ਬਸ ਫ੍ਰੀ ਬੈਠੀ ਸੀ ਮੈਂ ਕਿਹਾ ਚੱਲ ਤੁਹਾਨੂੰ ਕਾਲ ਕਰਲਾ। ਜਿੰਨੀ ਦੇਰ ਬੈਠੀ ਆ ਚੱਲੇ ਸੀਗੇ ਮਾਰਕੀਟ। ਮੈਂ ਕਿਹਾ ਚਲੋ। ਹਾਂ, ਹੋਰ ਕੀ ਕਰ ਰਹੇ ਬੱਚੇ
ਕੁਛ ਨੀ ਬਸ ਖੇਡਦੇ ਵੀ ਨ ਇਹਨਾਂ ਨੇ ਕੀ ਕਰਨਾ ਹੈ। ਖੇਡਾਂ ਵੀ ਜ਼ਰੂਰੀ ਨੇ ਥੋੜ੍ਹੇ ਬਹੁਤ ਸਾਰਾ ਦਿਨ ਦੇ ਅੰਦਰ ਰਹਿੰਦੇ ਨੇ। ਥੋੜਾ- ਬਹੁਤਾ ਇਹਨਾਂ ਨੂੰ ਬਾਹਰ ਕੱਢਣਾ ਵੀ ਲੋਕ ਬਿਲਕੁਲ ਨਹੀਂ ਕੱਢਦੇ। ਉਹਰ ਕਹਿੰਦੇ ਨੇ, ਅੱਜ ਚਲੋ, ਅਸੀਂ ਪਹਿਲੇ ਆਪਣੇ ਟਾਈਮ ਖੇਡਦੇ ਸੀ। ਬਾਹਰ ਮਿੱਟੀਆਂ ਚ ਵੀ ਘੱਟਿਆਂ ਚ ਵੀ ਖੇਡ ਨਾ ਅੱਜ ਕੱਲ ਅਸੀਂ ਕਹਿੰਦੇ ਹ ਨਹੀਂ ਜੀ ਬੱਚਿਆਂ ਨੂੰ ਇਨਫੈਕ ਹੋ ਜਾਂਦੀ ਹੈ। ਰ ਕਹਿੰਦੇ ਨੇ ਵੀ ਬੱਚਿਆਂ ਨੂੰ ਨੂੰ ਮਿੱਟੀ ਵਗੈਰਾ ਚ ਜ਼ਰੂਰ ਥੋੜ੍ਹੇ ਜਰ ਖੇਡਣ ਦੇਣਾ ਚਾਹੀਦਾ।
ਗੱਲ ਆ ਗਈ ਤੁਹਾਡੀ ਅੱਜ ਕਲ ਨਾ ਜ਼ਮਾਨਾ ਨ ਹੈ। ਠੀਕ ਹੈ।
ਹਾਂਜੀ।
ਮੈਂ ਆਪੇ ਸਗੋਂ ਦੁੱਖ- ਦੁੱਖ ਹੁੰਦਾ। ਮੈਨੂੰ ਆਪਣੇ ਬੱਚਿਆਂ ਨੂੰ ਦੇਖ- ਦੇਖ ਇਹਨਾਂ ਦਾ ਬਚਪਨ ਅੰਦਰ ਹੈ ਕਮਰਿਆਂ ਜ ਬਸ
ਅੱਛਾ ਜੀ। ਹਾਂ, ਬਸ ਤੇ ਬਸ ਕੁਛ ਐਕਟੀਵਿਟੀ ਵਿੱਚ ਪਾ ਦੋ ਇਹਨਾਂ ਨੂੰ ਤੇ
ਐਕਟੀਵਿਟੀ ਵਿੱਚ ਨਾ ਜਿੱਦਾਂ ਸਕੂਲ ਜਾਂਦਾ ਨਾ ਤੇ ਉੱਥੇ ਹੈਗੀ ਹੈ। ਐਕਟੀਵਿਟੀ ਫੁੱਟਬਾਲ ਗੇਮ ਵਗੈਰਾ ਸਾਰੀਆਂ ਹੋਕੀ- ਹਕੀ ਹੈਗੀ ਸਟੇ ਬੈਗ ਲਵਾਉਂਦੇ ਨੇ। ਪਰ ਉਹ ਲਵਾਉਂਦੇ ਨੇ ਟਾਈਮਿੰਗ ਬੜੀ ਗ਼ਲਤ ਆ ਉਹ ਦੀ ਸਾਢੇ ਛੇ ਸਵੇਰੇ ਟਾਈਮਿੰਗ।
ਅੱਛਾ ਜੀ।
ਹਾਂ, ਫੇਰ ਟੋ ਲਗਵਾਇਆ ਹੋਇਆ ਇਹਦਾ। ਫਿਰ ਆੱਟੋ ਤੇ ਜਾਂਦਾ। ਆੱਟੋ ਵਾਲਾ ਸਪੈਸ਼ਲ ਇਹਨੂੰ ਛੱਡ ਨੀ ਜਾਂਦਾ।
ਫੋਟੋ ਵਗੈਰਾ ਵਾਲੇ ਜਿਹੜੇ ਨੇ ਨਾ ਉਹਨਾਂ ਦੀ ਟਾਈਮਿੰਗ ਬਹੁਤ ਜਲਦੀ ਦੀ ਹੈ। ਬ ਬਚਿਆਂ ਨੂੰ ਲੈ ਕੇ ਜਾਣ ਵਾਲੀ ਓਦਨਾਂ ਦੇ ਟਾਈਮਿੰਗ ਹੈਗੀ ਹੈ। ਸਾਡੇ ਅੱਠ ਵਜੇ ਦੀ ਸਕੂਲ ਦੀ ਟਾਈਮਿੰਗ ਹੈ।
ਡੇਢ -ਡੇਢ ਘੰਟਾ ਪਹਿਲੇ ਆ ਆ ਜਾਂਦੇ ਨੇ ਉਹ
ਕਿਉਂਕਿ ਇਹਨਾਂ ਨੇ ਹੋਰ ਵੀ ਬੱਚਿਆਂ ਨੂੰ ਇਕੱਠੇ ਕਰਨਾ ਹੁੰਦਾ ਨਾ। ਉਹਦੇ ਕਰਕੇ ਇਹਨਾਂ ਨੇ ਫਿਰ ਟਾਈਮ ਇਹਨਾਂ ਨੂੰ ਪਹਿਲੇ ਹੀ ਆਉਣਾ ਪੈਂਦਾ। ਕਿ ਸਾਰੇ ਬੱਚੇ ਇਹਨਾਂ ਨੇ ਲੈ ਕੇ ਜਾਣੇ ਹੁੰਦੇ ਆ। ਫਿਰ ਪਹਿਲੇ ਇਹਨਾਂ ਨੇ ਲੈ ਕੇ ਵੀ ਜਲਦੀ ਜਾਣਾ ਬੱਚੇ ਨੂੰ ਫੇਿਰ ਇਹਨਾਂ ਨੇ ਛੱਡਣ ਵੀ ਸਭ ਤੋਂ ਲੇਟ ਆਉਣਾ।
ਹਾਂ, ਬਸ -ਬੱਸ ਹੀ ਹਨਾ। ਦੋ ਵਜੇ ਛੁੱਟੀ ਹੋ ਜਾਂਦੀ, ਤਿੰਨ ਵਜੇ ਬੇਟੇ ਨੂੰ ਹੂੰ, ਤਿੰਨ ਵਜੇ ਛੁੱਟੀ ਹੋਏਗੀ, ਪੋਨੇ ਚਾਰ ਘਰ ਆਏਗਾ। ਹੱਫ ਜਾਂਦੇ ਬੱਚੇ ਗਰਮੀਆਂ ਵਿੱਚ
ਓਈ ਫੇਰ ਆ ਕੇ ਫੇਰ, ਫੇਰ ਹੋਮਞਾਰਕ ਵਗੈਰਾ ਵੀ ਕਰਵਾਨਾ ਬੱਚਿਆ ਨੂੰ।
ਹਾਂ। ਓਹੀ ਨਾ, ਬੱਚੇ ਵੀ ਉਈ ਤੇ, ਹਾਂ ਹਾਂ। ਵੀ ਕੁਛ ਖਵਾਦਾ ਛੋਟੀ ਨੂੰ ਫੇਰ ਜਾਨਾ, ਮੈ ਕਾ ਤੰਗ ਕਰੇਗੀ।
ਹੂੰ।
ਗਰਮੀ ਹੈਗੀ ਏ। ਬੱਚੇ ਵੈਸੇ ਇਰੀਟੇਟ ਹੋਏ ਹੁੰਦੇ ਨੇ ਗਰਮੀਆਂ ਚ ਤੇ
ਹਾਂਜੀ- ਹਾਂਜੀ।
ਸਾਡੇ ਵਰਗੇ ਇਰੀਟੇਟ ਹੋ ਜਾਂਦੇ ਨੇ, ਐ ਤੇ ਫੇਰ ਬੱਚੇ ਨੇ।
ਹਾਂ, ਓਹੀ ਨਾ
ਹੋਰ ਸੁਨਾਓ?
ਬਸ ਵਧਿਆ ਜੀ, ਤੁਸੀ ਸੁਣਾਓ?
ਅਸੀਂ ਵੀ ਵਧੀਆ ਜੀ ਬਸ ਕੰਮ-ਕਾਰ ਲੱਗਾਂਗੇ ਹੁਨ ਥੋੜੀ ਦੇਰ ਤੁਰ-ਫੇਰ ਕੇ ਉੱਪਰ ਫੇਰ ਨੀਚੇ ਜਾ ਕੇ ਕਿਚਨ ਚ ਰੋਟੀ ਪਾਨੀ ਦੇ ਦਵਾਲੇ ਹੋਜਾਂਗੇ।
ਹੂੰ, ਬਸ
ਬਣਾਨ ਲੱਗੇ ਸੀ ਖਾਣਾ। ਹੋਰ, ਪਾ ਲਿਆ ਪੌਦਿਆਂ ਨੂੰ ਪਾਣੀ
ਹਾਂਜੀ, ਬੱਸ ਪਾ ਲਿਆ ਹੁਣ ਥੋੜਾ ਛੱਤ ਨੂੰ ਨੁਆਨ ਲੱਗੇ ਆਂ ਤਾਂ ਕਿ ਉੱਪਰੋ ਪਾਣੀ ਪਾਈਏ, ਥੋੜਾ ਨੀਚੇ ਠੰਡਾ ਹੋਜੇ।
ਹੂੰ, ਹੂੰ, ਹੂੰ, ਕੱਪੜੇ ਸੋਚ ਰੀ ਸੀ ਫੇਰ ਬਾਦ ਚੋ ਯਾਦ ਆਇਆ, ਅੱਜ ਵੀਰਵਾਰ ਆ।
ਚਲੋ, ਠੀਕ ਐ ਜੀ। ਮੈਂ ਤੁਹਾਨੂੰ ਨਾ ਬਾਦ ਚ ਫੋਨ ਕਰਦੀ ਆਂ। ਓਕੇ ਜੀ, ਓਕੇ